ਹੈਲੋ।
ਹਾਂਜੀ,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
ਕਿਵੇਂ ਜੀ?
ਹਾਂਜੀ, ਵਧੀਆ ਤੁਹੀ ਸੁਣਾਓ ਠੀਕ ਹੋ?
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ ਜੀ?
ਹਾਂ ਬਸ ਵਧੀਆ-ਵਧੀਆ, ਹੋਰ ਸੁਣਾਓ? ਹਾਂ, ਹੋਰ ਕੀ ਕਰ ਰਹੇ?
ਬਾਸ ਜੀ ਬੈਠੇ ਸੀ, ਗਰਮੀ ਦਾ ਮਜਾ ਲੈ ਰਹੇ ਆਂ।
ਹਾਂਜੀ-ਹਾਂਜੀ, ਉਹ ਤਾ ਹੈਹੀ ਏ, ਹੂੰ।
ਹਾਂਜੀ। ਹੋਰ ਜੀ, ਬਣਾ ਲਿਆ ਰੋਟੀ-ਪਾਣੀ?
ਬਸ ਲੱਗੇ ਆ ਜੀ, ਹੂੰ।
ਅੱਛਾ ਜੀ-ਅੱਛਾ ਜੀ, ਹੋਰ?
ਬਸ ਆ ਵਧੀਆ-ਵਧੀਆ ਹਾਂਜੀ।
ਬਸ ਤਾਂ ਇਹਨਾਂ ਦੀ ਗਰਮੀਆਂ ਤੋਂ ਦਿਲ ਕਰਦਾ, ਬੰਦਾ ਠੰਡੇ ਇਲਾਕਿਆਂ ਚ ਘੁੰਮਣ ਚਲਾ ਜੇ।
ਹਾਂ ਸਹੀ ਗੱਲ ਏ, ਬਸ ਉਹ ਵੀ ਏ ਨਾ। ਤਾ ਵੀ ਕੀ ਹੈ, ਦੋ ਦਿਨ ਚੱਲ ਜਾਓ ਫੇਰ ਉਹੀ ਘਰ ਆਣਾ ਫੇਰ ਉਹੀ।
ਤਾਂ ਘਰ ਹੀ ਆਣਾ ਆਪਣੇ ਵਾਪਸ, ਇਹ ਵੀ ਗੱਲ ਸਹੀ ਹੈ। ਕਿ ਜਿੰਨਾ ਕ ਆਹ ਜਿੰਨਾ ਠੰਡੀ ਜਗਾ ਤੇ ਘੁੰਮ ਕੇ ਆਵਾਂਗੇ ਉਨੇ ਗਰਮੀ ਚ ਫੇਰ ਆ ਕੇ, ਫੇਰ ਸਗੋਂ ਜਿਆਦਾ ਗਰਮੀ ਲੱਗਦੀ ਹੈ। ਹੋਰ ਸਭ ਵਧੀਆ ਜੀ ਵਧੀਆ। ਹਾਂਜੀ- ਹਾਂਜੀ, ਹਾਂਜੀ-ਹਾਂਜੀ ਹੋਰ?
ਬਸ ਆ ਵਧੀਆ-ਵਧੀਆ, ਵਧੀਆ- ਵਧੀਆ ਹੁੰ।
ਬਣਾ ਲਿਆ ਰਾਤ ਦਾ ਰੋਟੀ- ਪਾਣੀ।
ਨਾ ਬਸ ਲੱਗੇ ਆ ਬਣਾਉਣ, ਹੂੰ ਬਸ ਮੈਂ ਕਿਹਾ ਤੁਹਾਨੂੰ ਫੋਨ ਹਾਂ ਮੈਂ ਕਿਹਾ ਚੱਲ ਕਰਨ ਲੱਗੀ ਸੀ, ਵੇਸੇ ਹੂੰ।
ਅੱਛਾ ਜੀ- ਅੱਛਾ ਜੀ ਹਾਂਜੀ, ਮੈਂ ਵੀ ਬਣਾਉਣ ਲੱਗੀ ਸੀ ਬਸ, ਰੋਟੀ- ਪਾਣੀ ਥੋੜਾ ਫਰੀ ਸੀਗੀ। ਹਜੇ ਆਏ ਨੀ ਘਰ, ਦੋਵੇ ਬੱਚੇ- ਬੁਚੇ ਵੀ ਨੀ ਸੀ ਹੈਗੇ ਹੋਏ ਘਰ। ਮੈਂ ਕਿਹਾ ਚਲੋ ਫੋਨ ਹੀ ਕਰ ਲਈ ਏ, ਗੱਲ ਹੀ ਕਰ ਲਈਏ।
ਹਾਂਜੀ।
ਹਾਂਜੀ ਹੋਰ? ਹੋਰ ਕਦੀ ਔਨਲਾਈਨ ਸ਼ੋਪਿੰਗ- ਸੂਪਿੰਗ ਕਰਦੇ ਹੋ? ਔਨਲਾਈਨ ਚੀਜ਼ਾਂ ਮੰਗਉਂਦੇ ਹੋ?
ਹਾਂਜੀ ਮੰਗਾ ਲਈਦਾ ਪਸੰਦ ਆ ਜਾਏ ਜਿਵੇਂ ਕੋਈ ਚੀਜ਼ ਆ।
ਅੱਛਾ ਜੀ।
ਹਾਂ, ਮੰਗਾ ਲਈ ਦੈ।
ਹਾਂਜੀ-ਹਾਂਜੀ ਗੱਲ ਪਰ ਇਹ ਨਾ ਕਈ ਵਾਰ ਚੀਜ਼ਾਂ ਦੇਖਣ ਚ ਬਹੁਤ ਸੋਹਣੀਆਂ ਲੱਗਦੀਆਂ ਹੈ। ਪਰ ਜਦੋਂ ਆਉਂਦੀਆਂ ਨੇ ਫੇਰ ਕਿਵੇਂ ਬੜਾ, ਓਹ ਹੋ ਜਾਂਦਾ ਏ ਮੂੜ ਅਫਸੇਡ ਜਿਹਾ ਹੋ ਜਾਂਦਾ ਐ।
ਪਤਾ ਕੀ ਸਾਈਡ, ਸਾਈਡ ਦਾ ਫ਼ਰਕ ਹੁੰਦਾ ਹੈ, ਵਧੀਆ ਸਾਈਡ ਤੋਂ ਮੰਗਓਗੇ ਨਾ ਚੀਜ਼ ਵਧੀਆ ਹੋਏਗੀ। ਜੇ ਤੁਸੀਂ ਕੋਹ ਜਿਵੇਂ ਆਮ ਸਾਈਡ ਤੋਂ ਮੰਗਾਓ।
ਤੇ ਫੇਰ ਇਹ ਹੁੰਦਾ ਨਾ, ਉੱਥੇ ਜਿਵੇਂ ਵੀਏ ਤੇ ਫੇਰ ਉਹ ਵੀ ਤੇ ਫ਼ਰਕ ਹੁੰਦਾ ਨਾ।
ਹਾਂਜੀ ਉਹ ਪਤਾ ਕੀ ਅੱਜ ਕੱਲ ਦੁਕਾਨਾਂ ਵਾਲੇ ਵੀ ਸਾਰੇ ਤਾਂ ਚੀਜ਼ਾਂ ਔਨਲਾਈਨ ਚ ਪਾ ਦਿੰਦੇ ਐ। ਹੁਣ ਆਪਾਂ ਨੂੰ ਨੀ ਨਾ ਪਤਾ ਉਸ ਦੁਕਾਨਦਾਰ ਦਾ ਕੀ ਰਿਸਪੋਂਸ ਹੈ। ਕਿਵੇਂ ਦਾ ਮਾਲ ਹੈ, ਆਪਾਂ ਤਾਂ ਫੋਟੋ ਦੇਖ ਕੇ ਮੰਗਾ ਲੈਂਨੇ ਆ।
ਹਾਂ, ਉਹ ਤਾਂ ਹੈ ਉਹ ਇਹ ਨਾ। ਚੀਜ਼ ਦੇਖ ਕੇ ਲੈਣੀ ਜਿਆਦਾ ਵਧੀਆ ਲੱਦੀ ਮੈਨੂੰ ਮਗਰ ਇਹ
ਹਾਂਜੀ-ਹਾਂਜੀ ਮੈਨੂੰ ਮੇਰਾ ਵੀ ਹਿਸਾਬ ਹੈ, ਹਾਂਜੀ। ਹਾਂ, ਕਿਉਂਕਿ ਦੋ- ਤਿੰਨ ਵਾਰ ਓਨਲ ਹਾਂਜੀ- ਹਾਂਜੀ, ਹਾਂਜੀ। ਦੋ, ਤਿੰਨ ਵਾਰ ਮੰਗਾਈ ਔਨਲਾਈਨ ਚੀਜ ਤੇ ਫੇਰ ਦੇਖੋ ਕਈ ਸਾਈਟ ਵਾਲੇ ਤਾਂ ਵਾਪਿਸ ਕਰ ਲੈਂਨੇ ਆ, ਜੋ ਫਰੀ ਆਫ ਕੋਸਟ ਵੀ ਵਾਪਸ ਹੋ ਜਾਂਦੀ ਹੈ ਵੈਰੀ ਕੋਈ ਦੁਬਾਰਾ ਆਪਾਂ ਨੂੰ ਪੈਸੇ ਨਹੀਂ ਦੇਣੇ ਪੈਂਦੇ, ਹੁਣ ਕਈ ਵਾਰ ਹੁੰਦਾ ਕਿਸੇ ਐਪ ਆਪਾਂ ਜਿਵੇਂ ਟੈਂਪਰੇਰੀ ਆਪ ਮੰਗਾ ਲੈਂਨੇ ਦੁਕਾਨਾਂ- ਦੁਕੂਨਾਂ ਦਾ ਮੰਗਾ ਲੈਂਨੇ ਹਾਂ, ਜਿਵੇਂ ਆਪਾਂ ਕਿਸੇ ਬਾਹਲੇ ਸ਼ਹਿਰ ਤੋਂ ਫੇਰ ਉਹ ਆਪ ਆਪਾ ਨੂੰ ਉਹ ਕਰਨਾ ਪੈਂਦਾ ਹੈ, ਉਹਦਾ ਨਾਮ ਕਿਵੇ ਦਾ ਵਾਪਸ ਨੀ ਫੇ ਵਾਪਿਸ ਨੀ ਕਰ ਸਕਦੇ, ਜੇ ਵਾਪਿਸ ਕਰਨੇ ਆਪਾਂ ਨੂੰ ਫੇਰ ਦੁਬਾਰਾ ਖਰਚਾ ਭਰਨਾ ਪੈਂਦਾ। ਫੇਰ ਬੰਦਾ ਕਹਿੰਦਾ ਰੱਖ ਹੀ ਲੋਓ ਹੁਣ ਇਹਨੂੰ ਕੀ ਵਾਪਸ ਕਰਨਾ।
ਹੂੰ, ਪਹਿਲੇ ਹੀ ਮਨਾ ਕਰ
ਤੇ ਉਹ ਗੱਲ ਤਾਂ ਸਹੀ ਹੈ ਤੁਹਾਡੀ ਬਿਲਕੁਲ ਸਹੀ ਹੈ, ਹਾਂਜੀ।
ਮੈਂ ਵੀ ਕਈ ਕੰਮ ਕਰਦੀ ਹਾਂ ਨਾ, ਕਈ ਵਾਰ ਕੋਈ ਚੀਜ਼ ਜਿਵੇਂ ਕਿਸੇ ਨੇ ਮੰਗਾਈ ਹੈ, ਆਨਲਾਈਨ ਮੈਂ ਪਹਿਲਾਂ ਹੀ ਕਹਿ ਦੇਨੀ ਹਾਂ ਵੀ ਪਹਿਲੇ ਜਿਵੇਂ ਮੈਂ ਵੀ ਥੋੜਾ ਬਹੁਤਾ ਕਰ ਲੈਂਦੀ ਹਾਂ ਔਨਲਾਈਨ। ਤੇ ਮੈਨੂੰ ਹੁੰਦਾ ਮੈਂ ਪਹਿ ਕ ਵੀ ਇਹ ਨਾ ਹੋਵੇ ਕਿ ਬਾਅਦ ਚ ਤੁਸੀਂ ਕੋ ਵਾਪਸ। ਕਈ ਵਾਰ ਤਾਂ ਪੈ ਜਾਂਦੀ ਏ ਚੀਜ਼ ਆਪਣੇ ਕੋ ਆਪ ਨੂੰ ਹੀ ਲੈਣੀ ਪੈ ਜਾਂਦੀ ਉਹਨੂੰ
ਹਾਂ ਪਰ ਇਹ ਵੀ ਹੈ ਨਾ, ਫਿਰ ਆਪਾਂ ਆਪਣੇ ਪੱਲੇ ਥੋੜ੍ਹਾ ਪਾ ਸਕਦੇ ਹਾਂ। ਆਪਣੇ ਹੁਣ ਥੋੜਾ ਪੈਸਾ ਨੂੰ ਕਰ ਸਕਦੇ ਹਾਂ।
ਪਤਾ ਨੀ, ਕਦੀ -ਕਦੀ ਚੱਲ ਇੱਕ- ਅੱਧੀ ਵਾਰ ਤਾਂ ਆਪਣੇ ਪੱਲੇ ਪਾ ਲਈ ਮਗਰ, ਹਰ ਵਾਰ ਨੀ ਨਾ ਹਮ ਮੈਂ ਫਿਰ
ਹਾਂਜੀ -ਹਾਂਜੀ।
ਹਾਂਜੀ ਪਹਿਲੇ ਮੈਂ ਏਦੀ, ਗਰੰਟੀ ਨੀ ਆ, ਹਾਂ।
ਹੁਣ ਮੈਂ, ਪਿੱਛੇ ਇੱਕ ਸੂਟ ਮੰਗਇਆ ਪਸੰਦ ਆ ਗਿਆ ਸੂਟ ਆਇਆ ਤੇ ਪਹਿਲੇ ਤਾਂ, ਆਇਆ ਨਹੀਂ ਪੰਦਰਾਂ- ਵੀਹ ਦਿਨਾਂ ਬਾਅਦ, ਵੀਹ ਦਿਨਾਂ ਬਾਅਦ ਆਇਆ ਵੀ ਹੁਣ ਕੱਪੜਾ ਮੈਂ ਆਪਣੇ ਵੱਲੋਂ ਕੋਲ ਦੇਖ ਕੇ, ਜਿਸ ਹਿਸਾਬ ਨਾਲ ਮੰਗਵਾਆ ਸੀ, ਵੀ ਕੋਟਨ ਜਿਵੇਂ,, ਆਪਾਂ ਪਸੰਦ ਕਰਦੇ ਗਰਮੀਆਂ ਚ। ਅਤੇ ਜਾਂ ਉਹ ਉਹ ਆ ਗਿਆ ਕੱਪੜਾ ਮਿਕਸ, ਔਰ ਜਿਵੇਂ, ਰੇਟ ਅਕੋਰਡਿੰਗ ਉਸ ਹਿਸਾਬ ਕੱਪੜਾ ਵੀ ਸੂਟ ਵੀ, ਇੰਨਾ ਵਧੀਆ ਨਹੀਂ ਲੱਗਿਆ। ਹੁਣ ਨਾ, ਮੋੜਨ ਜੋਗੇ। ਉਹੀ ਫਿਰ ਸਗੋਂ, ਠੀਕ- ਠੀਕ ਹੀ ਆਇਆ ਮਤਲਬ ਜੇ ਕੋੋ ਪਰ ਮੇਰਾ ਤਾਂ ਮਨ ਮੈਂ ਅੱਗੋਂ ਸੂਟ ਸਾਡੇ ਮੰਗਉਣੇ, ਚਲੋ ਠੀਕ ਹੈ ਬਹੁਤ ਜਿਵੇਂ, ਬੱਚੇ ਨੇ ਮੰਗਵਾਇਆ ਮੇਰੀ ਬ ਜੀ ਬੇਟੀ ਨੇ, ਸਾਰਾ ਸਮਾਨ ਕੰਮ, ਕਰਨਾ ਸੀ, ਛੁੱਟੀਆਂ ਦਾ ਅ ਆਪਣਾ ਕਿਤਾਬਾਂ ਸ੍ਰੇਸ਼ਨ ਸਮਾਨ ਸਾਰਾ ਸਗੋਂ, ਔਨਲਾਈਨ ਦੋ ਚਾਰ ਚੀਜ਼ਾਂ, ਮੰਗਾਈਆਂ ਅੱਛੀਆਂ ਆਈਆਂ ਮਤਲਬ ਕਿ, ਉਹਨੇ ਸਾਈਡ ਤੋਂ ਮੰਗਾਈਆਂ ਨਾ ਇੱਕ ਔ ਜਿਵੇਂ ਹੋ ਜਾਂਦਾ, ਅੱਜ- ਕੱਲ ਮੀਸ਼ੋ ਫਲਿਪਕਾਰਟ ਵਗ ਵਗੈਰਾ ਹੋ ਗਏ ਮੰਤਰਾ, ਇਹਨਾਂ ਚੀਜ਼ਾਂ ਤੋਂ ਇਹਨਾਂ ਜਗ੍ਹਾ ਤੋਂ ਮੰਗਾਈਆਂ ਹੁਣ ਜਿਥੋਂ, ਬੰਦੇ ਪਤਾ ਵੀ ਉਹ ਵਧੀਆ ਨੀ ਆਏਗੀ ਫਿਰ ਅਗਲਾ ਵਾਪ ਵਪਸੀ ਪਾ ਦੇਗਾ, ਫੇਰ ਸਾਨੂੰ ਹੋਏਗਾ ਉਹਨਾਂ ਨੇ, ਮਤਲਬ ਹਾਂਜੀ, ਉਹਨਾਂ ਨੇ ਮਤਲਬ ਅੱਛੀ ਭੇਜਿਆ ਸਗੋਂ ਜਿਹਨੇ ਸਾਡੀ, ਮਤਲਬ ਕਿ ਜਿਹਨੇ ਸਾਨੂੰ ਆਸ ਉਸ ਤੋਂ ਵੀ ਜ਼ਿਆਦਾ ਵਧੀਆ ਨਿਕਲੀਆਂ। ਇੱਕ ਵਾਰ ਮੰਗਵਾਏ ਚਲੋ, ਸਾਡਾ ਸਮਾਨ ਲੱਗ ਗਿਆ ਪਰ, ਸਾਨੂੰ ਹੋਰ ਮੰਗਵਾਉਣਾ ਪਿਆ ਵੀ ਅੱਛਾ ਆਇਆ। ਤੇ ਪਹਿਲੀ ਵਾਰ ਅੱਛਾ ਸੀਗਾ, ਤਾਂ ਹੀ ਅਸੀਂ ਮੰਗਾਇਆ ਦੂਜੀ ਵਾਰ
ਹਾਂਜੀ, ਉਹ ਤਾਂ ਹੈ ਹੀ ਹੈ।
ਹਾਂ ਤੇ ਓਹੀ ਨਾ। ਹੋਰ ਸੁਣਾਓ?
ਹਾਂ- ਹਾਂ ਬਸ, ਵਧੀਆ ਵਧੀਆ।
ਵਧੀਆ ਜੀ, ਹਾਂਜੀ, ਤੇ ਉਹੀ ਨਾ ਫੇਿਰ ਉਹੀ ਸਮਝ ਨਹੀਂ ਆਉਂਦੀ, ਫਿਰ ਕਿਸੇ -ਕਿਸੇ ਟਾਈਮ ਤੇ ਕਈ ਵਾਰ, ਅੱਛਾ -ਅੱਛਾ ਦੇਖੋ ਮੋਬਾਇਲ 'ਚ ਚੀਜ਼ਾਂ ਬੜੀਆਂ ਅੱਛੀਆਂ, ਲੱਗਦੀਆਂ ਬੜੀਆਂ ਬੰਦਾ ਦਿਲ ਕਹਿੰਦਾ ਮੰਗਾਈ ਜਾਉ, ਮੰਗਾਈ ਜਾਉ।
ਬੰਦਾ, ਲੈ ਲੋ, ਇਹ ਵੀ ਲੈ ਲੋ, ਉਹ ਵੀ ਲੈ ਲੋ।
ਹਾਂ, ਇਹ ਵੀ ਲੈ ਲਓ, ਉਹ ਵੀ ਲੈ ਲੋ, ਪਰ ਜਦੋਂ ਆ ਜਾਂਦੇ ਆ, ਕਈ ਵਾਰ ਬੜਾ ਮਨ ਦੁਖੀ ਹੋ ਜਾਂਦਾ ਹੈ।
ਮੈਂ ਤਾਂ, ਜਲਦੀ -ਜਲਦੀ ਤਾਂ ਹੀ ਗੇੜੀ ਮੰਗਵਾਉਂਦੀ ਰੇਡੀਮੇਡ ਨਈ, ਮੰਗਵਾਉਂਦੀ ਯਣੀ ਕਿ ਸੂਟ ਮੈਨੂੰ ਇਹ ਹੁੰਦਾ ਪਤਾ ਨੀ ਹੁੰਦਾ ਫਿਟਗ ਨੀ ਹੋਗੀ, ਫਿਟਿੰਗ ਕਰਓ ਫੇਰ ਉਹ ਜ਼ਿਆਦਾ ਔਖਾ ਲੱਗਦਾ।
ਹਾਂਜੀ- ਹਾਂਜੀ ਇਹ ਤਾਂ ਗੱਲ ਸਹੀ, ਹੈ ਜੀ ਹਮ
ਅ ਇੱਕ ਦੋ ਵਾਰ ਪਾ ਕੇ ਵੇਖ
ਹਾਂਜੀ, ਹੁਣ ਇੱਕ ਦੋ -ਵਾਰ ਆਈ ਨਾ ਫਿਟਿੰਗ ਦਾ ਹੁਣ, ਆਪਣਾ ਸਾਈਜ਼ ਕਈ ਵਾਰ ਪਤਾ, ਜਿੱਦਾਂ ਬੰਦਾ ਦੇਖ ਹਾਂਜੀ, ਪਤਲਾ ਹੋਣ ਲੱਗਦਾ, ਪਰ ਕਈ ਵਾਰ, ਉਹ ਚੀਜ਼ ਚ ਫਿੱਟ ਨਹੀਂ ਆਂਨੀਂ ਉਹ ਚੀਜ਼ ਨਾ ਜਿਹਨਾ, ਅ ਜਿਹ ਸਾਈਜ਼ ਵੀ ਦਿੰਦੇ ਆ, ਤੇ ਉਹ ਸ਼ਰਟ ਦਾ ਸਾਈਜ਼ ਤਾਂ ਠੀਕ ਆ ਜਾਂਦਾ, ਸਮੀਜ਼ ਕਮੀਜ ਦਾ ਥੱਲੇ ਜਿਹੜਾ ਟਰਾਊਜ਼ਰ ਆਪਾਂ ਪਜਾਮੇ -ਪਜੂਮੇ ਦਾ ਉਹ ਨਹੀਂ ਸਾਈਜ਼ ਸਹੀ ਆਉਂਦਾ, ਉੱਥੋਂ ਕਈ ਵਾਰ ਟਾਈਟ ਹੋ ਜਾਂਦਾ, ਕਈ ਵਾਰ ਬਹੁਤ ਖੁੱਲ਼ਾ ਹੋ ਜਾਂਦਾ, ਚਝੱਪਲਾ ਲੱਗਦਾ
ਤਕਰੀਬਨ ਨਾ, ਉਹ ਸਾਰੇ ਫਟ ਜਾਂਦੇ ਆ ਹਮ,
ਗੱਲ ਤੁਹਾਡੀ ਸਹੀ ਹੈ ਬਿਲਕੁਲ ਫੱਟ ਜਾਂਦੇ ਆ, ਕਿਉਂਕਿ ਉਹਨਾਂ ਦੇ ਨਾ ਆਪਣੇ ਸਵਾਨ ਹਾਂਜੀ ਆਪਣੇ ਸਾਵਣ ਦੇ ਵਿੱਚ ਜਾ ਆਪਾਂ ਸਵਾਨਦੇ ਆ ਆਪਾਂ ਨੂੰ ਆਪਣਾ ਆਪਾਂ ਆਪਣਾ-ਆਪਣਾ ਦੱਸ ਦੱਸਦੇ ਆ ਕਿ ਇਹ ਮੈਨੂੰ ਚੀਜ਼ ਐਵੇਂ ਮੈਂ ਸਹੀ ਰਹਿੰਦੀ ਹਾਂ, ਚੀਜ਼ ਪਾ ਕੇ ਮੈਂ ਖ਼ੁਸ਼ ਰਹਿੰਦੀ ਹਾਂ ਵੀ ਐਵੇਂ ਇਹਨੂੰ ਖੁੱਲ੍ਹਾ ਬਣਾ ਦੇਣਾ ਐਵੇਂ ਇੱਥੋਂ ਟਾਈਟ ਕਰ ਦੇਣਾ ਐਵੇਂ ਇਹਨੂੰ ਕਰ ਦੇਣਾ, ਉਹ ਤਾਂ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਬਣਾਈਆਂ ਹੁੰਦੀਆਂ ਸੀਣਾ ਵੀ ਕੱਚੀਆਂ ਅੱਛਾ ਜਿੰਨਾ ਇੱਕ ਵਾਰੀ ਪਾਓ ਦੂਜੀ ਵਾਰ ਤਾਂ ਸੀਨ ਫਟ ਜਾਂਦੀਆਂ ਵਾ ਇਸ ਕਰਕੇ ਆਹ ਇਹ ਆਪਣਾ ਬਣਵਾਣਾ ਮਤਲਬ ਮਤਲਬ ਜਿਆਦਾ ਮੈਂ ਵੀ ਇਸ ਚੀਜ਼ ਨੂੰ ਜਿਆਦਾ ਅੱਛਾ ਮੰਨਦੀ ਹਾਂ ਕਿ ਆਪਣਾ ਨਾਲੇ ਕਈ? ਔਨਲਾਈਨ ਨਾ, ਮੈਂ ਹੁਣ ਦੁਕਾਨ ਤੋਂ ਹੀ ਚੀਜ਼ ਲੈ ਕੇ ਖੁਸ਼ ਹਾਂ ਅੱਛਾ, ਉਹ ਚੀਜ਼ ਦੁਕਾਨ ਤਾਂ ਪੰਜਾਹ ਰੁਪਏ ਮਹਿੰਗੀ ਵੀ ਲੈ ਲਾਂਗੇ ਸੌ ਰੁਪਏ ਮਹਿੰਗੀ ਵੀ ਲੈ ਲਾਂਗੇ ਆਪਾਂ ਨੂੰ ਪਤਾ ਨਾ ਵੀ ਆਪਾਂ ਮਰਜ਼ੀ ਨਾਲ ਦੇਖ ਕੇ ਲਈ ਹੈ।
ਹਾਂ, ਆਪਣੀ ਅੱਖੀ ਦੀ ਅੱਖੀ ਦਾ ਲੈਂਦੇ ਆ ਨਾ ਅੱਖੀ
ਹਾਂਜੀ ਉਓਹੀ ਗੱਲ ਹੋ ਗੀ ਨਾ ਹਾਂ ਕੱਪੜਾ ਨੂੰ ਆਪਾਂ ਹੱਥ ਲਗਾ ਕੇ ਚੈੱਕ ਕਰਦੇ ਹਾਂ। ਕੋਈ ਹੋਰ ਚੀਜ਼ ਆਪਾਂ ਲੈਦੇ ਹਾਂ ਉਹ ਆਪਾਂ ਚੈੱਕ ਕਰਦੇ ਹਾਂ, ਹਾਂਜੀ ਹਾਂਜੀ ਨਾ
ਚੱਲਿਆ ਹਮ
ਹਾਂਜੀ।
ਉਹ ਤਾਂ ਹੈ ਹੀ, ਨਹੀਂ ਸਹੀ ਗੱਲ ਹੈ। ਪੈਸੇ ਖਰਚੇ ਖ਼ਰਚ ਕਰਨੇ ਤੇ ਫੇਰ ਵਧੀਆ ਚੀਜ਼ ਕਿਉਂ ਨਾ ਲਓ, ਚੰਗੀ ਲੋਓ ਹਾਂ
ਹਾਂਜੀ ਅੱਜ ਕੱਲ ਪਤਾ ਕਿ ਬਾਰ ਬਾਰ ਵੀ ਨੀ ਲਿਆ ਜਾਂਦਾ ਜੇ ਆਪਾਂ ਕੋਈ ਬਾਰ ਬਾਰ ਚੀਜ਼ਾਂ ਹੀ ਖਰੀਦਦੇਏ ਜਿਹਨੇ ਇੱਕ ਵਧੀਆ ਨੀਗਾ ਚਲੋ ਦੂਜਾ, ਹਾਂ
ਕੀ ਪਸੰਦ ਨਹੀਂ ਨਾ ਆਉਂਦੀ ਤਾਂ ਪਾਈ ਵੀ ਨਹੀਂ ਜਾਂਦੀ
ਨਹੀਂ ਜੀ, ਹਾਂਜੀ ਹਾਂਜੀ। ਚੀਜ਼ ਭਾਵੇਂ ਸਸਤੀ ਵੀ ਹੋਵੇ ਵਧੀਆ ਹੋਵੇ ਨਾ, ਉਹ ਬੰਦਾ ਪਾਈ ਜਾਂਦਾ ਪਾਈ ਜਾਂਦਾ, ਚੀਜ਼ ਮਹਿੰਗੀ ਹੋਵੇ ਵਧੀਆ ਨਾ ਹੋਵੇ, ਐਂ ਹੁਣ ਦੇਖੋ, ਸੂਟ ਹੈ ਕਈ ਵਾਰ ਆਪਾਂ ਸ ਸਸਤਾ ਸੂਟ ਵੀ ਲੈਂਦੇ ਹਾਂ ਆਪਾਂ ਉਹ ਨੂੰ ਰੱਜ ਰੱਜ ਕੇ ਪਾਉਂਦੇ ਹਾਂ, ਤਾਂ ਵੀ ਜਾਂਦੇ ਹਾਂ ਪਾਈ ਜਾਂਦੇ ਹਾਂ ਕਈ ਫਰ ਆਪਾਂ ਮਹਿੰਗਾ ਸੂਟ ਵੀ ਲੈਂਦੇ ਹਾਂ ਵੀ ਤੇ ਉਹਨੂੰ ਪਾਉਣ ਨੂੰ ਦਿਲ ਹੀ ਕਰਦਾ ਕਿ ਜੇ ਉਹਦਾ ਅੱਛੀ ਤਰ੍ਹਾਂ ਨਾ ਬਣਿਆ ਹੋਵੇ ਜਾਂ ਅੱਛਾ ਸੀਤਾ ਨਾ ਹੋਵੇ, ਜ ਆਪਾਂ ਜੇ ਰੇਡੀਮੇਡ ਵੀ ਲਈਏ ਅੱਛਾ ਨਾ ਆਵੇ ਫ਼ੇਿਰ ਆਪਣਾ ਕੋਨਿਆਂ ਚ ਹੀ ਪਿਆ ਰਹਿੰਦਾ ਇੱਕ ਕੋਨਿਆਂ 'ਚ ਹੀ
ਹੁਣ ਕਈ ਕਹਿ ਦੇਣਗੇ ਨਾ ਅਸੀ ਤਾਂ ਰੈਡੀਮੇਡ ਲੈਣਾ ਸਵਾਈਆਂ ਬਚ ਜਾਂਦੀਆਂ ਹੋਵੇ ਮਗਰ ਮੈਨੂੰ ਹੁੰਦਾ ਕਿ ਆਪ ਸਵਾ ਕੇ, ਆਪਣੇ ਅਕੋਰਡਿੰਗ ਬੰਦਾ ਬਣਾਉਂਦਾ ਨਾ, ਉਹ ਸਹੀ ਰਹਿੰਦਾ ਤੇ ਜਿਹੜੀਆਂ ਬਣੀਆਂ ਬਣਾਆ ਨਾ ਉਹ, ਹਾਂ
ਹਾਂ
ਬੰਦਾ ਆਪਣੀ ਮਰਜੀ ਦਾ ਤਾਂ ਸਵਾੳਦਾ ਹੈ ਨਾ ਬਣਾਉਂਦਾ ਕਰਦਾ।
ਹਾਂਜੀ, ਕਿਉਂਕਿ ਸਵਾਈਆਂ ਨੀ ਬਚਦੀਆਂ ਜੇ ਆਪਾਂ ਕਹੀਏ ਸਵਾਈਆਂ ਬਚਦੇ ਹ ਸਵਾਈਆਂ ਕੋਈ ਨੀ ਬਚਦੀਆਂ। ਹਾਂ- ਹੋਰ ਵ, ਹ ਹਾਂਜੀ ਹਾਂਜੀ ਹੋਰ, ਘੁੰਮਣ ਘਮਣ ਨੀ ਗਏ ਛੁੱਟੀਆਂ ਚ ਕਿਤੇ ਜੀ?
ਹਮ ਉਹ ਤਾਂ ਹੈ ਹੀ ਹੈ, ਹਾਂਜੀ ਹਮ
ਹਾਂਜੀ।
ਅੱਛ। ਹੋਰ, ਬਸ ਵਧੀਆ ਵਧੀਆ ਹਮ
ਸਭ ਵਧੀਆ।
ਹਾਂ ਮੈਂ ਸਗੋਂ ਪਿੱਛੇ ਜਿਹੜੇ ਪਿਛਕ ਲਿਪਸਟਿਕਾ ਮੰਗਾਈਆਂ ਇੱਕ, ਦੇਖੀਆਂ ਤਾਂ ਮੈਂ ਉਹ ਨਿਊਡ ਜੇ ਕਲਰ ਸੀਗੇ, ਤੇ ਜਦੋਂ ਆਏ ਤੇ ਉਹ ਗਲੋਸੀ ਜਿ ਸੀਗੇ ਉਹ ਗਲੋਸੀ ਜ ਜਿਹੜੇ ਪਹਿਲੇ ਸ਼ੇਡ ਸੀਗੇ ਉਹੀ ਆ ਗਏ।
ਅਛਾ। ਹਾਂਜੀ, ਹਾਂ ਮੈਨੂੰ ਵੀ ਕਿਸੇ ਨੇ ਗਿਫਟ ਕੀਤੀ ਆ ਪਿੱਛੇ ਨਾ ਮੇਰੀ ਸਿਸਟਲ ਆਈ ਸੀਗੀ ਮੈਨੂੰ ਲਿਪਿਸਟਿਕਾਂ ਦੇ ਕੇ ਗਈ ਹੈ ਅਤੇ ਉਹ ਕਲਰ ਦੇਖਣ ਤਾਂ ਡਾਰਕ ਡਾਰਕ ਲੱਗ ਰਿਹੇ ਸੀ ਤੇ ਜਦੋਂ ਇਕ। ਦੀ ਮੈਂ ਲਗਾ ਕੇ ਦੇਖੀ ਜੇ ਸਾਰੀਆਂ ਤਾਂ ਨੀ ਮੈਂ ਲਗਾ ਕੇ ਦੇਖੀਆਂ ਵੀ। ਇੰਨਾ ਫਿੱਕਾ ਫਿੱਕਾ ਜਿਹਾ ਕਲਰ ਉਹ ਮੈਂ। ਫਿਕੇ ਕਲਰ ਇੰਨੇ ਜ਼ਿਆਦਾ ਪਸੰਦ ਨਹੀਂ ਕਰਦੇ। ਮੈਂ ਤਾਂ ਸਗੋਂ ਆਪਣੇ ਫਿੱਕੇ ਕਲਰ ਵੀ ਮੈਂ ਦੇ ਦਿੰਦੀ ਹਾਂ ਵੰਡ ਦਿੰਦੀ ਹਾਂ ਜੇ ਮੇਰੇ ਕੋਲ ਕੋਈ ਫਿਕਾ ਕਲਰ ਹੋਵੇ ਮੈਂ ਤਾਂ ਅੱਗੇ ਚੁੱਕ ਕੇ ਤੇ। ਹਾਂਜੀ, ਮੈਂ ਤਾਂ ਅੱਗੇ ਚੁੱਕ ਕੇ ਦੇ ਦਿੰਦੀ ਹੁੰਦੀ ਹਾਂ।
ਹਾਂ। ਤ
ਹਾਂ ਫੇਰ ਦਿਲ ਨੀਂ ਕਰ ਦਾ ਸਹੀ ਗੱਲ ਹੈ ਜੇ ਫੇਰ ਬੰਦਾ ਕਹਿੰਦਾ। ਇੱਕ ਚੀਜ਼ ਲੈ ਲਓ ਵਧੀਆ ਲੈ ਲਓ ਦੁਕਾਨ।
ਹਾਂ ਉਹੀ ਹੈ ਨਾ ਫੇਰ ਚਲ ਦੀ ਵੀ ਤਾਂ ਚੰਗੀ ਹੈ ਨਾ ਵਧੀਆ। ਹਮ ਉਹ ਤਾਂ ਹੈ ਉਹ ਚਲਦੀ ਤਾਂ ਹੈ ਨਾ ਫੇਰ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਉਹ ਵਧੀਆ ਚੱਲਦੀ ਹੈ। ਵਧੀਆ ਚੱਲਦੀ ਹੈ ਹਾਂਜੀ, ਹਾਂਜੀ ਹੋਰ ਸੁਣਾਓ?
ਬਸ ਵਧੀਆ, ਵਧੀਆ ਸਭ ਵਧੀਆ ਹਾਂ ਚੱਲੀਏ ਲ ਮਨ ਕਰ ਰਹਾ ਥਾ ਬਣਾਈਏ ਰੋਟੀ ਸਬਜ਼ੀ।
ਹਾਂ ਬਸ ਘਰ ਦੇ ਵੀ ਆ ਗਏ ਸਾਡੇ ਵੀ ਦੇਖਦੇ ਆ ਬਸ ਰੋਟੀ, ਰੋਟੀ ਬਣਾਈਏ ਸ਼ੁਰੂ ਕਰੀਏ।
ਹਾਂਜੀ ਠੀਕ ਹੈ।
ਹਾਂਜੀ, ਹਾਂਜੀ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ। ਲੱਗਾ ਜੀ ਮਿਲਾਂਗੇ ਫਿਰ ਕਦੀ ਹਾਂਜੀ ਠੀਕ ਹੈ। ਓਕੇ ਜੀ, ਠੀਕ ਹੈ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।